ਹੈਲੋ ਸਤਿ ਸ੍ਰੀ ਕਾਲ ਜੀ।
ਸਤਿ ਸ੍ਰੀ ਕਾਲ ਜੀ।
ਹੋਰ ਕੀ ਹਾਲ ਚਾਲ ਹੈ ਜੀ।
ਵਧੀਆ ਜੀ ਵਧੀਆ ਤੁਸੀਂ ਦੱਸੋ।
ਠੀਕ ਹੈ ਜੀ ਸਾਡਾ ਅੱਜ ਦਾ ਟੋਪਿਕ ਹੈਗਾ ਭੋਜਨ।
ਹਾਂਜੀ-ਹਾਂਜੀ ਤੁਸੀਂ ਦੱਸੋਗੇ ਮੈਨੂੰ ਭੋਜਨ ਬਾਰੇ ਥੋੜ੍ਹਾ ਬੋਤ ਕੁਸ਼।
ਹਾਂਜੀ ਮੈਂ ਤੁਹਾਨੂੰ ਦੱਸਾਂਗੀ ਅ ਮੇਰਾ ਸਭ ਸਭ ਤੋਂ ਜੈਦਾ ਮਨਪਸੰਦ ਜਿਹੜਾ ਖਾਣਾ ਨਾ ਸਰਦੀਆਂ ਵਿੱਚ ਉਹ ਹੈਗਾ ਸਾਗ ਤੇ ਉਹ ਮੱਕ ਮੱਕੀ ਦੀ ਰੋਟੀ।
ਹਾ।
ਹਾਂਜ ਅੱਛਾ ਜੀ ਠੀਕ ਹੈ ਜੀ। ਤੇ ਜੇਕਰ ਸਾਗ ਚੁੱਲ੍ਹੇ ਦਾ ਬਣਿਆ ਹੋਵੇ ਤੇ ਫੇਰ ਤਾਂ ਹੋਰ ਵੀ ਜੈਦਾ
ਪੰਜਾਬੀਆਂ ਨੂੰ ਤਾ ਮਜ਼ਾ ਹੀ ਆ ਜਾਂਦਾ ਲੱਸੀ ਦੇ ਨਾਲ ਤੇ ਮੱਕੀ ਦੀ ਰੋਟੀ ਹੋਵੇ ਨਾਲ।
ਹਾਂਜੀ-ਹਾਂਜੀ ਬਿਲਕੁਲ ਜੀ-ਬਿਲਕੁਲ ਜੀ।
ਤੇ ਤੋਹਾਨੂੰ ਤਾਂ ਮੇਰੇ ਲੱਗਦਾ ਸਾਗ ਬਣਾਣਾ ਵੀ ਆਂਦਾ ਹੋਊਗਾ।
ਹਾਂਜੀ ਅਸੀਂ ਪਿੰਡ ਵਿੱਚ ਹੀ ਰਹਿੰਨੇ ਹਾਂ ਨਾ ਤਾਂ ਅਸੀਂ ਫੇਰ ਆਪਣੇ ਖੇਤ ਵਿੱਚੋਂ ਲਿਆ ਕੇ ਸਾਗ ਤੋੜ ਕੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੁੱਲ੍ਹੇ 'ਤੇ ਧਰ ਛੱਡੀ ਦਾ।
ਹਾਂ ਟੈਮ ਟਾਈਮ ਲੱਗਦਾ ਐ ਉਹ ਭੋਜਨ ਬਣਨ ਚ ਪਰ ਮਜ਼ਾ ਆ ਜਾਂਦਾ ਐ ਖਾ ਕੇ ਹਨਾ। ਹ ਇੱਕ ਇਹ ਚੀਜ਼ ਉਹਦੀ ਬੈਸਟ ਹੁੰਦੀ ਆ ਕਿ ਆਪਾਂ ਉਹਨੂੰ ਕਦੇ ਮਤਲਬ ਚਾਰ ਪੰਜ ਦਿਨਾਂ ਤੱਕ ਰੱਖ ਸਕਦੇ ਹਾਂ ਹਨਾ, ਉਹ ਖ਼ਰਾਬ ਨਹੀਂ ਹੁੰਦਾ ਕਦੇ ਵੀ। ਏਦਾਂ ਉਹਨੂੰ ਪ੍ਰਜ਼ਰਵ ਕਰਕੇ ਰੱਖ ਸਕਦੇ ਆ। ਤੇ ਏਦੇ ਨਾਲ ਮੱਕੀ ਦੀ ਰੋਟੀ ਹੋਵੇ ਤਾਂ ਫਿਰ ਤਾਂ ਮਜ਼ਾ ਹੀ ਆ ਜਾਂਦਾ ਐ।
ਹਾਂਜੀ ਇਹ ਤਾਂ ਗੱਲ ਹੈਗੀ ਐ।
ਹਨਾ, ਤੇ ਮੈਨੂੰ ਤਾਂ ਆਪ ਦੇਸੀ ਖਾਣੇਆਂ ਚੋਂ ਤਾਂ ਮੱਕੀ ਦੀ ਰੋਟੀ ਤੇ ਸਾਗ ਹੀ ਪਸੰਦ ਆ, ਤੇ ਬਾਕੀ ਜੇ ਆਪਾਂ ਵ ਅ ਬਾਹਰ ਦੇ ਖਾਣੇ ਦੀ ਗੱਲ ਕਰੀਏ ਤਾਂ ਉਹ ਭੋਜਨ ਆਪਣੇ ਲਈ ਵਧੀਆ ਵੀ ਨਹੀਂ ਹੁੰਦੇ, ਤੇ ਨਾ ਹੀ ਉਹਨਾਂ ਨੂੰ ਉਹਨਾਂ ਨੂੰ ਖਾ ਕੇ ਆਪਣੇ ਸਰੀਰ ਚ ਕੋਈ ਵੀ ਤਾਕਤ ਆਂਦੀ ਏ ਹਨਾ। ਏਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਉਹ ਤਾਂ ਉਲਟਾ ਨੁਕਸਾਨ ਹੀ ਹੁੰਦਾ ਉਹਨਾ ਨੂੰ।
ਹਾਂਜੀ।
ਕਿ ਜੇ ਆਪਾਂ ਆਪਣੇ ਦੇ ਦੇਸੀ ਖਾਣੇਆਂ ਦੀ ਗੱਲ ਕਰੀਏ ਤਾਂ ਦੇਸੀ ਖਾਣੇ ਆਪਣੀ ਸਿਹਤ ਲਈ ਵੀ ਵਧੀਆ ਹੁੰਦੇ ਨੇ।
ਹਾਂਜੀ।
ਹਾਂਜੀ ਤੇ ਥੋਨੂੰ ਤਾਂ ਬਹੁਤ ਕੁਛ ਬਣਾਣਾ ਆਂਦਾ ਹੋਊਗਾ ਹਨਾ?
ਹਾਂਜੀ ਹਾਂਜੀ ਮੈਂ ਤਾਂ ਬਹੁਤ ਕੁਛ ਬਣਾ ਲੈਂਦੀ ਆ। ਬੇਟੇ ਜਿਹੜੀ ਚੀਜ਼ ਕਹਿਣ, ਜਿਸ ਤਰ੍ਹਾਂ ਰਾਜਮਾਂਹ, ਚਾਵਲ। ਜੇ ਇਹ ਖੁਸ਼ ਹੋ ਕੇ ਖਾਂਦੇ ਨੇ, ਹਾਂ ਕੜੀ ਕੜੀ ਚਾਵਲ। ਕੜੀ ਇਹਨਾਂ ਨੂੰ ਬੱਚਿਆਂ ਨੂੰ ਪਕੌੜਿਆਂ ਵਾਲੀ ਚਾਈਦੀ ਐ। ਤੇ ਤੇ ਜਿਸ ਦਿਨ ਮੈਂ ਭੜਥਾ ਵਗੈਰਾ ਬਣਾਵਾ ਬੈਂਗਣਾਂ ਦਾ, ਤਾਂ ਫਿਰ ਤੇ ਇਹ ਕਹਿਣਗੇ ਮੰਮਾ ਅੱਜ ਤਾਂ ਆਪਾਂ ਹੋਏ ਨਾ ਪੰਜਾਬੀ।
ਬਿਲਕੁਲ ਬਿਲਕੁਲ, ਇੱਕ-ਇੱਕ ਆਪ ਆਪਣੇ ਜੇ ਕੋਈ ਕਿਸੇ ਦਾ ਕੋਈ ਫੰਕਸ਼ਨ ਹੋਵੇ, ਬਾਡੇ ਹੋਵੇ ਤਾਂ ਛੋਲੇ ਭਟੂਰੇ ਬੜੇ ਬਣਦੇ ਆ ਹਨਾ, ਮੈਨੂੰ ਤਾਂ ਭਟੂਰੇ ਵੀ ਭਟੂਰੇ ਵੀ ਬਹੁਤ ਸਵਾਦ ਹੁੰਦੇ ਆ, ਮੈਂ ਤਾਂ ਜਦੋਂ ਕਈ ਵਾਰੀ ਫ੍ਰੀ ਹੁੰਦਾ ਆ ਜਾਂ ਛੁੱਟੀ ਆਇਆ ਹੋਵਾਂ ਮੈਂ ਕਾਲੇਜ ਤੋਂ ਤਾਂ ਮੈਂ ਤਾਂ ਮੰਮੀ ਤੋਂ ਛੋਲੇ ਭਟੂਰੇ ਬਣਵਾਂਦਾ। ਤਾਂ ਮੇਰੇ ਤਾਂ ਫੇਵਰੇਟ ਫੂਡ 'ਚ ਮਤਲਬ ਫੇਵਰੇਟ ਜਿਹੜਾ ਭੋਜਨ ਆ ਉਹਦੇ 'ਚ ਛੋਲੇ ਭਟੂਰੇ ਵੀ ਆਂਦੇ ਆ ਤੇ ਭਟੂਰੇ ਤਾਂ ਮੈਨੂੰ ਬਹੁਤ ਵਧੀਆ ਲੱਗਦੇ ਨੇ।
ਠੀਕ ਐ ਜੀ ਠੀਕ ਐ ਜੀ, ਇਹ ਤਾਂ ਪੰਜਾਬੀਆਂ ਦੇ ਵੀ ਖ਼ਾਸੀਅਤ ਹੀ ਐ। ਹਰ ਸੰਡੇ ਦੇ ਸੰਡੇ ਜਾਂ ਕੋਈ ਇਦਾਂ ਓਕੇਸ਼ਨ ਹੋਣ ਹਾਂਜੀ। ਵਧੀਆ ਲੱਗਦੇ ਨੇ ਹਾਂਜੀ।
ਤੇ ਕੜੀ, ਚਾਵਲ ਵੀ ਮੈਂ ਤਾਂ ਕਹਿ ਕਹਿ ਕੇ ਬਣਵਾ ਲੈਂਦਾ ਹੁੰਦਾ ਆ। ਕੜੀ, ਚਾਵਲ ਵੀ ਪਸੰਦ ਆ ਮੈਨੂੰ ਬਹੁਤ ਜ਼ਿਆਦਾ। ਤੇ ਉਹ ਵੀ ਜਿੱਦਾਂ ਤੁਸੀਂ ਦੱਸਿਆ ਹਨਾ ਪਕੌੜਿਆਂ ਵਾਲੀ ਕੜੀ ਮਜ਼ਾ ਆ ਜਾਂਦਾ ਐ ਖਾ ਕੇ। ਤੇ ਲੱਸੀ ਹੋਵੇ ਨਾਲ ਹਨਾ।
ਹਾਂਜੀ ਹਾਂਜੀ।
ਮਜ਼ਾ ਆ ਜਾਂਦਾ। ਆਪਾਂ ਆਪਾਂ ਜਿਹੜੇ ਪਿੰਡ ਚ ਰਹਿੰਦੇ ਆ ਉਹਨਾਂ ਲਈ ਤਾਂ ਇਹ ਸਭ ਚੀਜ਼ਾਂ ਹੀ ਬਹੁਤ ਹੁੰਦੀਆਂ। ਵਧੀਆ ਹੁੰਦੀਆਂ ਨੇ ਤੇ ਉਹ ਓ ਆਪਣੀ ਜਗ੍ਹਾ ਸਹੀ ਵੀ ਨੇ ਹਨਾ ਜਿਹੜੇ ਆਪਾਂ ਨੂੰ ਕਹਿੰਦੇ ਆ ਕਿ ਬਾਹਰ ਦਾ ਭੋਜਨ ਨਹੀਂ ਖਾਣਾ ਚਾਹੀਦਾ। ਕਿਉਂਕਿ ਉਹ ਉਹਨਾਂ ਚ ਸਰੀਰ ਸਰੀਰ ਵਿੱਚ ਮਤਲਬ ਨੁਕਸਾਨ ਨੀ ਹੁੰਦਾ ਉਹਨਾਂ ਨੂੰ ਖਾ ਕੇ ਕਿਸੇ ਦਾ ਜਿੱਦਾਂ ਬਾਰ ਦੀ ਚੀਜਾਂ ਖਾਂਦੇ ਆ ਬੀ ਪੀ ਵੱਧ ਜਾਂਦੈ, ਸ਼ੂਗਰ ਵੱਧ ਜਾਂਦੈ ਓ ਸਾਰੀ ਚੀਜ਼ਾਂ ਆਪਣੇ ਸ਼ਰੀਰ ਚ ਨੁਕਸਾਨ ਈ ਹੁੰਦੈ। ਹੈਗਾ ਹਨਾ ਜਿੱਦਾਂ ਆਪਾਂ ਹੋਰ ਆਪਨੇ ਘਰ ਦੀ ਬੀਜ਼ੀ ਹੋਈ ਸਬਜ਼ੀਆਂ ਖਾਂਦੇ ਆ ਹੁਨ ਭੋਜਨ ਆਪਣੇ ਮਤਲਬ ਜਿੱਦਾਂ ਬਣਾਂਦੇ ਆਂ ਘਰੇ ਸਾਰੀ ਚੀਜ਼ਾਂ ਪਾ ਕੇ ਓ ਬੈਟਰ ਹੁੰਦਾ।
ਹਾਂਜੀ ਏ ਤਾ ਗੱਲ ਹੈਗੀ ਐ ਹੁਨ ਦੇਖੋ ਅਸੀ ਜਿਸ ਤਰ੍ਹਾਂ ਹੁਨ ਘਰੇ ਵੇਲ ਲਗਾਈ ਹੋਈ ਐ ਰਾਮਾ ਤੋਰੀ ਦੀ। ਏ ਅੱਖਾਂ ਵਾਸਤੇ ਬੌਤ ਬੈਸਟ ਐ ਬੌਤ ਵਧੀਆ ਨੇ ਹਰੀਆ ਸਬਜੀਆਂ ਜਿਸ ਰਾ ਟੀਂਡੇ ਹੋ ਗੇ ਲੋਕੀ ਹੋ ਗੀ ਤੁਸੀ ਖਾਂਦੇ ਓ ਤੇ ਚੀਜ਼ਾਂ ਪਸੰਦ ਕਰਦੇ ਓ?
ਖਾ ਲੇਨਾ ਆ ਮੈਂ ਵੈਸੇ ਓਦਾਂ ਮੈਨੂੰ ਬਾਰ ਦੀ ਚੀਜ਼ਾਂ ਅ ਕਦੀ ਕਦੀ ਖਾ ਲੈਨਾ ਆ ਬੱਟ ਓਦਾਂ ਸਾਰਾ ਟਾਈਮ ਨਈ, ਮੈਨੂੰ ਏਦਾਂ ਦੀ ਚੀਜ਼ਾਂ ਹੀ ਪਸੰਦ ਨੇ ਤੇ ਕਈ ਲੋਕ ਕੈਂਦੇ ਆ ਵੀ ਤੂੰ ਅੱਜ ਦੇ ਟਾਈਮ ਚ ਹੋਕੇ ਏਦਾ ਦੀ ਚੀਜ਼ਾਂ ਪਸੰਦ ਪਸੰਦ ਕਰਦਾ ਮੈ ਕਿਆ ਮੈ ਆਪਣੀ ਸੇਤ ਲਈ ਦੇਖਦਾ ਹਾਂ ਮੈ ਬਾਰ ਦੀਆਂ ਚੀਜ਼ਾਂ ਖਾ ਕੇ ਖ਼ਰਾਬ ਹੋ ਜਾਂਦਾ ਐ।
ਹਾਂਜੀ
ਅੱਜ ਕੱਲ੍ਹ ਦੇ, ਅੱਜ ਕੱਲ੍ਹ ਦੇ ਬੱਚਿਆਂ ਦਾ ਤਾ ਆਹੀ ਹਾਲ ਹੈ ਹਨਾ ਬਾਰ ਦੀ ਚੀਜ਼ਾਂ ਖਾਓ ਨਾਲੇ ਕਮਜੋਰ ਨੇ, ਨਾਲੇ ਓ ਚੀਜ਼ਾਂ ਪਚਦੀਆਂ ਨੀ ਹੇਗੀਆਂ ਏ ਇਹੋ ਜੀ ਚੀਜ਼ਾਂ ਨੇ ਹਨਾ ਜਿ- ਜਿਂਵੇ ਕਿ ਆਪਾ ਦੁੱਧ ਦੇ ਨਾਲ ਕਈ ਚੀਜ਼ਾਂ ਬਣਾ ਲੈਨੇ ਆ ਖੋਏ ਦੀ ਚੀਜਾ ਬਣਾ ਲੈਨੇ ਓ ਸਾਰੀ ਚੀਜ਼ਾਂ ਮਤਬ ਆਪਣੇ ਆਪ 'ਚ ਸ਼ਕਤੀ ਆਂਦੀ ਆ ਸ਼ਰੀਰ ਚ
ਹਾਂਜੀ- ਹਾਂਜੀ ਏ ਤਾ ਗੱਲ ਹੈਗੀ ਐ। ਮੈਨੂੰ ਤਾ ਆਪ ਪਤਾ ਕੀ ਗੱਲ ਜੇੜੀ ਚੀ ਅਸੀ ਆਪ ਬਣਾਣੀ ਹੱਥ ਧੋ ਕੇ ਸਾਫ਼ ਸੁਥਰੀ ਬਣਾਣੀ ਬੱਚਿਆਂ ਵਾਸਤੇ ਆਪਣੀ ਜਿੰਦਗੀ ਏਦੇ ਨਾਲ ਖਿਲਵਾੜ ਥੋੜਾ ਕਰਨਾ ਏ ਹਨਾ ਤੇ ਓਥੇ ਪਤਾ ਨੀ ਓ ਤੇਲ ਵਗੈਰਾ ਕਿੰਨੇ ਕ ਦਿਨਾ ਦਾ ਪਿਆ ਗੰਦਾ ਤੇਲ ਕਿ ਕਿੱਦਾ ਦਾ ਹੁੰਦਾ ਕਿੱਦਾ ਦਾ ਨਈ ਹੁੰਦਾ ਹਨਾ ਤੇ ਮੈ ਤੇ ਬੱਚਿਆਂ ਨੂੰ ਤੁਸੀ ਸਾ ਲਾ ਲੋ ਕਿ ਮਟਰੀ ਵਗੈਰਾ ਵੀ ਖੁਦ ਘਰ ਤਿਆਰ ਕਰਕੇ ਦੇ ਦੇਨੀ ਆਂ ਕਿ ਨਈ ਬੇਟੇ ਬਾਰੋ ਨੀ ਖਾਣਾ ਕੁਛ ਵੀ। ਤੇ ਤਾਨੂੰ ਮੈ ਘਰੇ ਦਿੰਨੀ ਆ ਬਣਾ ਕੇ ਤੁਸੀ ਓ ਖਾਓ ਤੇ ਵਧੀਆ ਲਗਦਾ ਬੱਚੇ ਵੀ ਨਾਲੇ ਠੀਕ ਰੈਂਦੇ ਨੇ ਰੋਜ ਦਿਆੜੀ ਡਾਕਟਰਾਂ ਕੋਲ ਜਾਨ ਨਾਲੋ ਤਾਂ ਇਕ ਜੀਵ ਦਾ ਸਵਾਦ ਐ ਹਨਾ ਤੇ ਉਨੂੰ ਕਿਓਂ ਨਾ ਅਸੀ ਕਿਓਂ ਏਦਾ ਡਾਕਟਰਾਂ ਨੂੰ ਪੈਸੇ ਦੇਣ ਦੀ ਬਜਾਏ ਓਹੀ ਆਪਨੇ ਘਰ ਸਬਜੀਆਂ ਬੀਜੋ ਵਧੀਆ ਢੰਗ ਨਾਲ ਬੀ ਐ ਦੇਖ ਰੇਖ ਕਰੋ ਆਪਨੇ ਨਜ਼ਰਾਂ ਦੇ ਵਿਚ ਕੋਈ ਖਾਦਾਂ ਵਗੈਰਾ ਨਾ ਪਾਓ ਉਨਾ ਨੂੰ ਖਾਓ ਤੇ ਸੇਤ ਆਪਨੀ ਵਧੀਆ ਰੈਂਦੀ ਐ ਹਨਾ ਏ ਗੱਲ ਹੈਗੀ ਆ ਤੇ ਤੁਸੀ ਅ
ਤੁਸੀ ਕੀ ਨਈ ਲੀ ਤੁਸੀ ਕੀ ਥੋਨੂੰ ਕੀ ਬਨਾਣਾ ਪਸੰਦ ਐ ਸਬ ਤੋ ਜਿਆਦਾ? ਮਤਲ ਤੁਸੀ ਕੀ ਸਭ ਤੋ ਵਧੀਆ ਬਣਾ ਲੈਨੇ ਓ?
ਸਭ ਤੋ ਵਧੀਆ ਮੈ ਜੇ ਦੇਖਿਆ ਜਾਵੇ ਤਾ ਮੇਰੇ ਹੱਥ ਦੀ ਖੀਰ ਬੌਤ ਸਾਰਿਆਂ ਨੂੰ ਸਵਾਦ
ਓ - ਹੋ -ਹੋ ਅੱਛਾ ਜੀ, ਅੱਛਾ ਵਧੀਆ- ਵਧੀਆ। ਖੀਰ ਤੁਸੀ ਵਧੀਆ ਬਣਾ ਲੈਨੇ ਓ ਸਈ ਐ ਸਈ।
ਬਨਦੀ ਐ।
ਆਜੀ-ਆਜੀ, ਬਿਲਕੁਲ- ਬਿਲਕੁਲ, ਨਾਲੇ ਨਾਲੇ ਜੇੜੇ ਆਪਣੇ ਹੱਥ ਦਾ ਖਾਣਾ ਬਣਾਦੇ ਓਨਾ ਨੂੰ ਓਨਾ ਦੀ ਤਾਂ ਸਾਰੀ ਚੀਜਾ ਬੈਜਟ ਹੁੰਦੀਆਂ ਨੇ ਹਨਾ ਬਿਲਕੁਲ- ਬਿਲਕੁਲ
ਤੇ ਮੈਂ ਹੈਵੀ ਹਾਊਸ ਵਾਈਫ ਆ ਤੇ ਫੇਰ ਸਾਰਾ ਕੁਛ ਬਣਾ ਲੈਣੀ ਆਂ ਕਿਚਨ ਚ ਤੇ ਸਾਰਾ ਸਾਰਾ ਦਿਨ ਨਿਕਲ ਜਾਦਾ
ਸਈ ੲੈ, ਸਈ ੲੈ, ਫੇਰ ਗਰਮੀ ਹਾਂਜੀ -ਹਾਂਜੀ, ਤੇ ਗਰਮੀਆਂ ਚ ਤੇ ਕੀ ਮਤਬ ਜਾਦਾ ਖਾਣਾ ਪਸੰਦ ਕਰਦੇ ਓ, ਜਿਦਾ ਸਬਜੀਆਂ ਹੋ ਗਿਆ
ਸਬਜੀਆਂ ਵਿੱਚ ਮੈ ਤਾਂ ਬੱਚਿਆਂ ਨੂੰ ਜਾਦਾਤਰ ਭਿੰਡੀਆਂ ਟਿੰਡੇ ਰਮਾ ਤੋਰੀ ਏਦਾ ਚੀਜਾ ਏਨਾ ਨੂੰ ਮੈ, ਇਕ ਟਾਈਮ ਤੋਂ ਜਰੂਰ ਦੇਣੀਆਂ ਹੁੰਦੀਆਂ ਵੈ
ਹਰੀਆਂ ਸਬਜੀਆਂ ਹਨਾ, ਥੋਡੇ ਕੈਣ ਦਾ ਮਤਲਬ
ਹਾਂਜੀ, ਹਾਂਜੀ, ਹਾਂਜੀ ਤੇ ਰਾਤ ਨੂੰ ਮੈ ਏਨਾਂ ਨੂੰ ਹਲਕਾ-ਫੁਲਕਾ ਦਿਣੀ ਖਾਣ ਨੂੰ ਕਈ ਵਾਰੀ ਮੂੰਗੀ-ਮਸਰਾ ਦਾਲ ਬਣਾ ਦਿੰਦੀ ਆਂ, ਤਾਂ ਓਦੇ ਨਾਲ ਚਾਵਲ ਵਗੈਰਾ ਤੇ ਨਾਲ ਸਲਾਦ ਵਗੈਰਾ, ਤੇ ਦਪੈਰ ਨੂੰ ਥੋੜਾ ਹੈਵੀ ਜੇਆ ਏਨਾ ਦਾ ਕੱਰ ਦਿੰਦੀ ਆ ਮੈ ਖਾਣਾ ਕੀ ਚਲੋ ਜਿਸ ਤਰਾ ਪਨੀਰ ਵਗੈਰਾ, ਓ ਪਚਦਾ ਨੀ, ਕਿਸੇ ਟੈਮ ਰਾਤ ਨੂੰ ਫੇਰ ਦਿਨੇ ਦਪੈਰ ਤੋ ਓਨਾ ਨੂੰ ਦੇ ਦੇਣੇ
ਹਾਂਜੀ-ਹਾਂਜੀ ਕਿਉਕਿ ਇਦਾਂ ਦੀ ਚੀਜਾ ਸਾਰੇਆਂ ਲਈ ਬੈਸਟ ਹੁੰਦੀਆਂ ਨੇ ਬ- ਚਲ ਏ ਤਾਂ ਖਾਸ ਕਰ ਕੇਉਕਿ, ਹਜੇ ਓਨਾ ਨੇ ਓ ਚੀਜਾ ਦੇਖਣੀਆਂ ਨੇ ਤੇ ਬੱਚੇ ਨਾ ਕਈ ਵਾਰੀ ਰੁਕਦੇ ਵੀ ਨੀ ਹੈਗੇ ਕਿਉਕਿ ਓਨਾ ਦਾ ਫੇਵਰੇਟ ਫੂਡ ਈ ਓਹੀ ਹੁੰਦਾ ਬਾਰ ਦੀ ਚੀਜ਼ਾ ਬਟ ਜੇ, ਓਨਾਂ ਨੂੰ ਓ ਚੀਜ਼ਾ ਘਰੇ ਬਣਾ ਕੇ ਦੇ ਦਿਏ ਹਨਾ, ਜਿਵੇਂ ਕਿ ਬ ਚ ਨੂੰ ਪਕੌੜੇ ਬੋਤ ਪਸੰਦ ਹੁੰਦੇ ਆ ਨਾ, ਓਨਾਂ ਨੂੰ ਭੋਜਨ ਪਕੌੜੇ ਪਸੰਦ ਹੁੰਦੇ ਆ, ਜੇਕਰ ਆਪਾਂ ਬਾਰ ਦੇ ਪਕੌੜੇ ਖਾਈਏ ਤਾਂ ਉੱਥੇ, ਕੀ ਪਤਾ ਜਿੱਦਾਂ ਤੁਸੀਂ ਦਸ ਤੇਲ ਕਿਵੇਂ ਦਾ ਹੋਵੇ, ਸਬਜ਼ੀਆਂ ਕਿਵੇਂ ਏਦੀ ਹੋਣ, ਹੁਣ ਏ ਸਾਰੀ ਚੀਜ਼ਾਂ ਜਦੋਂ ਆਪਾਂ ਘਰੇ ਬਣਾਨੇ ਆਂ, ਓ ਸਾਰੀ ਚੀਜ਼ਾਂ ਵਧੀ ਵੀ ਬਣਦੀਆਂ ਨੇ ਆ ਹਨਾ, ਨਾਲੇ ਪਤਾ ਲੱਗਦਾ ਬੀ ਅਸੀਂ ਕੀ-ਕੀ ਕੱਰ ਸਕਦੇ ਆਂ, ਹਨਾ ਤੇ ਹਾਂਜੀ, ਬਿਲਕੁਲ-ਬਿਲਕੁਲ
ਹਾਂਜੀ, ਚਲੋ ਵਧੀਆ ਓਦਾਂ, ਤੇ ਬੱਚੇਆਂ ਨੂੰ ਮੈਂ ਤੇ ਏਈ ਜਾਦਾ ਕਨੇਕੀ ਬਾਰ ਦਾ ਬੋਤ, ਹਾਂ, ਕਿਤੇ ਜਾਦਾ ਜੇਦ ਪੈਣ ਤਾਂ ਇੱ ਕ ਮਿਨੇ ਚ ਏਕ ਦਿਨ ਰੱਖੇਆ ਹੋਐ
ਅੱਛਾ, ਜਦੋਂ ਤੁਸੀਂ, ਜਦੋਂ ਤੁਸੀਂ ਸਾਗ ਬਣਾਣਾ ਸੀ ਸਿੱਖਿਆ ਸੀਗਾ ਭੋਜਨ ਚ ਤੇ, ਤੁਸੀਂ ਕਿੰਨੇ ਟੈਮ ਚ ਸਿੱਖ ਗਏ ਸੀਗੇ
ਏ ਏਦਾ ਕੋਈ ਟਾਈਮ ਨੀ ਹੁੰਦਾ, ਏ ਅੰਦਰੋਂ ਹੋਣਾ ਚਾਈਦਾ ਕਿ ਮੈਂ ਸਿੱਖਣੈ ਹਨਾ, ਤੇ ਜਿੱਦਾਂ ਜ ਦੱਸੀ ਗੇ ਓਦਾਂ-ਓਦਾਂ ਅਸੀਂ ਬਣਾਈ ਗੇ
ਹਾਂਜੀ-ਹਾਂਜੀ, ਮੱਕੀ ਦੀ ਰੋ ਤੀ, ਮੈਨੂੰ ਕਾਫੀ ਡਿਫੀਕਲਟ ਲੱਗਦੀ ੲੈ ਨਾ, ਖਾਣੇ ਚ ਬਣਾਣ ਲਈ। ਕਿਉਂਕਿ ਓ, ਓਨਾ ਟੁੱਟਦੀ ਰੈੰਦੀ ੲੈ ਜ ਦੋਂ ਅਪਾ ਓਨੂੰ ਬਣਾਦੇ ਹੈਗੇ ਨੋ ਨੋਰਮਲ ਨੀਲ ਹੁੰਦੀ ਹੈਗੀ ਹਨਾ
ਓਦਾ ਵੀ ਇੱਕ ਤਰੀਕਾ ਹੈਗਾ, ਮਤਲਬ ਕੋਸਾ ਪਾਣੀ ਹੋਵੇ ਨਾ, ਤੇ ਓਨੂੰ ਚੰਗੀ ਤਰਾ ਪੈਲਾ ਆਟੇ ਨੂੰ ਮਸਲਣਾ ਪੈਂਦਾ, ਪੰਜ-ਦੱਸ ਮਿੰਟ ਚੰਗੀ ਤਰਾਂ, ਜਾਦ ਤੱਕ ਓਦਾ ਮੂੰ ਨੀ ਜੁੜਦਾ ਤੱਦ-ਤੱਕ ਰੋਟੀ ਨੀ ਬਣਦੀ।
ਕੇਉਕਿ-ਕੇਉਕਿ ਏ ਨੀ ਹੈਗਾ ਹਨਾ ਕਿ ਕੁੜੀਆਂ ਹੀ ਬਣਾਏ ਖਾਣਾ, ਮੁੰਡੇਆਂ ਨੂੰ ਵੀ ਕਈਆਂ ਨੂੰ ਹੁੰਦਾ ਕਿ ਆਪਾ ਵੀ ਚੀਜ਼ਾ ਬਣਾ ਕੇ ਮੈਂ ਤਾਂ ਜਦੋਂ ਮੇਰਾ ਜੀਅ ਕਰੇ ਕੁਛ ਖਾਣ ਦਾ ਮੈਂ ਤਾਂ ਬਣਾ ਲੈਣਾ ਹੁਣਾ। ਆਪੇ ਕਈ ਵਾਰੀ ਕਿਉਂਕਿ ਇਹ ਇਹਦੇ ਚ ਇਹ ਵੀ ਚੀਜ਼ ਪਤਾ ਲੱਗ ਜਾਂਦੀ ਐ ਕਿ ਆਪਾਂ ਆਪਣੇ ਲਈ ਕੀ ਕਰ ਸਕ ਦੇ ਆਂ ਨਾ ਖਾਣੇ ਹੁਣ ਖਾਣ ਪਿੱਛੇ ਬਾਹਰ ਦਾ ਤਾਂ ਜਦ ਕਿਤੋਂ ਵੀ ਹੁਣ ਤਾਂ ਔਨਲਾਈਨ ਚੀਜ਼ਾਂ ਨੇ ਸਾਰੀਆਂ ਆਪਾਂ ਔਡਰ ਕਰਕੇ ਮੰਗਵਾ ਸਕਦੇ ਆ ਬਟ ਉਹ ਚੀਜ਼ਾਂ ਵੀ ਆਪਣੇ ਅੰਦਰ ਹੋਣੀ ਚਾਹੀਦੀਆਂ ਨੇ ਕਿ ਆਪਾਂ ਆਪਣਾ ਫੇਵਰੇਟ ਫੂਡ ਬਣਾ ਸਕੀਏ ਹੈਨਾ
ਹਾਂਜੀ, ਇਹ ਤਾਂ ਗੱਲ ਹੈਗੀ ਆ ਹੁਣ ਮੇਰੇ ਤਿੰਨ ਬੇਟੇ ਬਾਹਰ ਗਏ ਆ ਨਾ ਤੇ ਉਹ ਆਪਣਾ ਖਾਣਾ ਵਗੈਰਾ ਉੱਥੇ ਆਪ ਹੀ ਬਣਾਂਦੇ ਨੇ ਵਿਦੇਸ਼ ਵਿੱਚ। ਉਹ ਆਪਣੀ ਜੋਬ ਤੇ ਵੀ ਜਾਂਦੇ ਆ ਤੇ ਖਾਣਾ ਵਗੈਰਾ ਵੀ ਆਪ ਬਣਾਦੇ ਆ ਉਹਨਾਂ ਨੂੰ ਪੂਰਾ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਬਣਾਨਾ, ਹਾਂ।
ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਘਰ ਦਾ ਖਾਣਾ ਮਿਲਿਆ ਹੋਊਗਾ ਨਾ ਸਹੀ ਐ, ਸਹੀ ਐ ਵਧੀਆ ਚੀਜ਼ ਏ, ਹਾਂਜੀ।
ਚਲੋ, ਠੀਕ ਐ ਜੀ ਫੇਰ ਸਤਿ ਸ਼੍ਰੀ ਅਕਾਲ।
ਸ਼ ਸ਼੍ਰੀ ਅਕਾਲ ਜੀ, ਸ਼ ਸ਼੍ਰੀ ਅਕਾਲ ਜੀ।
ਓਕੇ